ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਕਿਵੇਂ ਹੋ ਵਧੀਆ- ਵਧੀਆ ਤੁਸੀ ਸੁਣਾਓ
ਬਸ ਜੀ, ਚਾਹ ਪੀ ਰਹੇ ਸੀ ਜੀ ਸ਼ਾਮ ਦੀ
ਚਾਹੇ ਪੀ ਰਹੇ, ਚਲੋ ਵਧੀਆ ਕਿੰਨੀ ਗਰਮੀ 'ਚ
ਹੋਰ ਜੀ, ਚਾਹ ਲਵਰ ਹੈਗੇ ਜੀ ਅਸੀਂ
ਤੇ, ਚਲੋ ਪੀਣੀ ਚਾਹੀਦੀ ਆ ਸਹੀ ਆ ਸਹੀ, ਵਧੀਆ ਗੱਲ
ਜਿਵੇ ਹੋਰ ਬਸ ਜੀ ਵਧੀਆ ਜੀ, ਹੋਰ ਜੀ ਤੁਸੀਂ ਕੀ ਕਰ ਰਹੇ ਸੀ ਜੀ
ਬਸ ਅਸੀਂ ਵੀ ਹੁਣੇ ਆਏ ਹਾਂ ਕੰਮ ਕਾਜ ਤੋਂ ਆਪਣੇ
ਅੱਛਾ -ਅੱਛਾ, ਠੀਕ ਹੈ, ਤੁਸੀਂ ਪੀ ਲਈ ਚਾਹ- ਪਾਣੀ
ਨਹੀਂ ਮੈਂ ਚਾਹਅ ਨਹੀਂ ਪੀਂਦਾ ਜੀ
ਅੱਛਾ -ਅੱਛਾ ਪਾਣੀ ਪੂਣੀ ਦੇ ਦਿੰਦੇ ਹੋਣੇ ਬੱਚੇ, ਜੋਂ ਸਹਿਯੋਗ ਤੇ ਆਉਂਦੇ ਨਾ
ਦੇ ਦਿੰਦੇ ਆ ਬੱਚੇ
ਅੱਛਾ ਜੀ ਚਲੋ, ਵਧੀਆ ਗੱਲ ਹੈ, ਤੁਹਾਡੀ ਵਾਈਫ
ਵਾਈਫ ਵੀ ਘਰ ਈ ਐ
ਅੱਛਾ, ਨਹੀਂ ਵਾਈਫ ਨਹੀਂ ਚਾਹ ਪਾਣੀ ਪੁੱਜਦੇ ਤੁਹਾਨੂੰ
ਪੁੱਛਦੀ ਹੈ, ਉਹਨੂੰ ਪਤਾ ਮੈਂ ਚਾਹ ਪੀਂਦਾ ਨੀ, ਤਾਂ ਨਹੀਂ ਪੁੱਛਦੀ
ਅੱਛਾ- ਅੱਛਾ, ਠੀਕ ਹੈ ਉਹ ਫਿਰ ਜਿਹੜੀ ਚੀਜ਼ ਨਹੀਂ ਬੰਦਾ ਖਾਂਦਾ ਪੀਂਦਾ ਨਾ, ਬਾਰ ਵਾਰ ਪੁੱਛੀਏ, ਇਰੀਟੇਟਿੰਗ ਹੋ ਜਾਂਦੀ ਹੈ ਨਾ
ਹਮ, ਬਿਲਕੁਲ
ਤਾਂ ਨਹੀ ਪੁੱਛਦੀ ਹੋਣੀ, ਹਾਂ
ਹਾਂਜੀ
ਤੇ ਜਦਕਿ ਪਤਾ ਹੈ ਕਿ ਮੈਂ ਨਹੀਂ ਪੀਣੀ ਚਾਹ, ਫੇਰ ਵੀ ਪੁੱਛੀ ਜਾਓਗੀ ਨਾ ਇਰੀਟੇਟ ਹੋ ਜਾਂਦਾ ਬੰਦਾ, ਹਮਮ, ਠੀਕ ਹੈ ਵਧੀਆ ਗੱਲ ਹੈ, ਸਮਝਦਾਰ ਹੈਗੀ ਹੈ ਤੁਹਾਡੀ ਵਾਈਫ ਹੇਨਾ
ਹਾਂਜੀ- ਹਾਂਜੀ ਬਿਲਕੁਲ
ਹੂੰ, ਹੋਰ
ਬਸ, ਗਰਮੀ ਕਿੰਨੀ ਕੁ ਪੈ ਗਈ ਤੁਹਾਡੇ
ਗਰਮੀ ਦੋ ਦਿਨ ਤਾਂ ਸਹੀ ਮੌਸਮ ਹੈਗਾ ਜੀ ਸਾਡੇ ਇੱਧਰ ਅਸੀਂ ਦੁਪਹਿਰੇ ਚਲਾਇਆ ਵੀ ਏਸੀ ਨਾ ਕੱਲ ਚਲਾਇਆ ਉਹ ਬਸ, ਹਸਬੈਂਡ ਦਾ ਆਉਣ ਦਾ ਟਾਈਮ ਹੋ ਰਿਹਾ ਸੀ
ਹਮ
ਤੇ, ਤਾਂ ਬਸ ਪੰਦਰਾਂ ਮਿੰਟ ਪਹਿਲਾਂ ਹੀ ਚਲਾਇਆ, ਕਿਉਂਕਿ ਬੰਦਾ ਜਦੋਂ ਬਾਹਰੋਂ ਆਉਦਾ ਨਾ ਉਹ ਤਾਂ ਗਰਮੀ ਲੱਗਦੀ ਨਾ
ਹਮ- ਹਮ ਬਿਲਕੁਲ
ਹਮ ਬਸ ਜਦੋਂ ਉਹਨਾਂ ਨੇ ਕਹਿਣਾ ਬੰਦ ਕਰਦੋ, ਅਸੀਂ ਬੰਦ ਕਰ ਦੇਣਾ, ਫਿਰ ਰਾਤ ਨੂੰ ਹੀ ਚਲਾਉਂਦੇ ਆ
ਹਮ-ਹਮ
ਕਿਉਂਕਿ ਰਾਤ ਨੂੰ
ਹਮ
ਕਿ ਫਿਰ ਰਾਤ ਨੂੰ ਦਰਵਾਜ਼ਾ ਦਰਵੂਜਾ ਬੰਦ ਹੋ ਜਾਂਦਾ। ਹਾਂਜੀ।
ਹੈਂਜੀ।
ਹਾਂਜੀ।
ਸਫੋਕੇਸ਼ਨ ਹੋ ਜਾਂਦੀ ਐ ਰਾਤ ਨੂੰ ਕਮਰੇ ਚ
ਹਾਂਜੀ-ਹਾਂਜੀ। ਹੂੰ, ਹੋਰ ਤੁਸੀਂ ਦੱਸੋ ਜੀ।
ਹਾਂਜੀ ਵਦੀਆ ਸਬ।
ਅੱਛਾ ਠੀਕ ਐ।
ਹੋਰ ਨਵੀਂ ਤਾਜ਼ੀ ਸਨਾਓ ਜੀ।
ਬਸ ਜੀ ਨਵੀਂ ਤਾਜ਼ੀ ਬਸ ਗਰਮੀ ਹੈਗੀ ਆ। ਬਾਰ ਨੂੰ ਨਿਕਲਨ ਨੂੰ ਦਿਲ ਨਈ ਕਰਦਾ।
ਹੂੰ, ਗਰਮੀ ਬੋਤ ਐ ਹੂੰ। ਗਰਮੀ ਜ਼ਾਦਾ ਹੋਈ ਐ ਨਾ ਹੂੰ। ਗਰਮੀ ਜਾਦਾ ਕਰਕੇ
ਹਾਂਜੀ।
ਹੋਰ
ਬਸ ਵਦੀਆ ਜੀ।
ਅੱਛੇਆ। ਤੁਆਡੇ ਘਰੇ ਅੱਜ ਕੀ ਬਨਨੈ ਜੀ।
ਦੇਖਦੇ ਆਂ ਅੱਜ ਕਾਲੇ ਚਨੇ ਕੈ ਕੇ ਗਿਆ ਸੀ ਨਾ।
ਅੱਛਾ-ਅੱਛਾ ਤਾਨੂੰ ਪਸੰਦ ਐ ਕਾਲੇ ਚਨੇ।
ਕਾਲੇ ਚਨੇ ਮੈਨੂੰ ਵੀ ਬਹੁ ਪਸੰਦ ਐ।
ਅੱਛਾ ਜੀ।
ਹੂੰ
ਮੈਨੂੰ ਨੀ ਪਸੰਦ ਐ ਜੀ ਏਨੇ, ਮੈਨੂੰ ਵਾਈਟ ਤਾ ਚਨੇ ਪਸੰਦ ਐ। ਕਾਲੇ ਏਨੇ ਜ਼ਾਦਾ
ਪੇਟ ਖ਼ਰਾਬ ਹੋ ਜਾਂਦੈ।
ਅੱਛਾ ਜੀ ਅੱਛਾ ਚਲੋ ਅਪਨੀ-ਅਪਨੀ ਪਸੰਦ ਹੁੰਦੀ ਐ ਪਰ ਮੈਨੂੰ ਕਾਲੇ ਚਨੇ ਜ਼ਾਦਾ ਪਸੰਦ ਨੀ, ਮੈਨੂੰ ਗ੍ਰੇਵੀ ਜੀ ਪਾਂਦੇ ਆ ਨਾ ਜੇੜੀ ਸਬਜ਼ੀ ਦੀ ਓ ਪਸੰਦ ਐ।
ਹੂੰ ਗਰੇਵੀ ਨੀ ਹੁੰਦੀ ਓ ਤਰੀ ਹੁੰਦੀ ਐ ਤਰੀ।
ਹਾਂਜੀ-ਹਾਂਜੀ ਕਾਲੇ ਚਨੇ ਦੀ ਤਰੀ ਬਨਦੀ ਐ ਨਾ। ਤੇ ਮੈਨੂੰ ਗਰੇਵੀ ਨਈ-ਨਈ ਓ ਚਿੱਟੇ ਚਨੇ ਦੀ ਗਰੇਵੀ ਬਨਦੀ ਨਾ ਓ ਦੱਸ ਰਈ ਆ।
ਅੱਛਾ ਓਕੇ।
ਕਿ ਮੈਨੂੰ ਚਿੱਟੇ ਚਨੇ ਦੀ ਗ੍ਰੇਵੀ ਪਸੰਦ ਐ, ਕਾਲੇ ਪਸੰ ਪਸੰਦ ਨੀ ਹੈਗੇ ਬਸ ਓਦਾਂ ਈ ਖਾ ਲੈਂਨੀ ਆ ਹਸਬੈਂਡ ਬਨਵਾ ਦਿੰਦੇ। ਤੇ ਜੇੜੀ ਚੀਜ਼ ਫੇਰ ਬਨਨੀ ਹੋਵੇ ਫੇਰ ਬਨਾ ਲਈਦੈ। ਖਾ ਵੀ ਲੈਂਦੇ ਹਾਂਜੀ।
ਸਈ ਐ-ਸਈ ਐ।
ਹੂੰ ਹੁਨ ਤਾਨੂੰ ਪਤਾ ਗਰਮੀ ਹੈਗੇ ਦੋ-ਦੋ ਸਬਜ਼ੀ ਆਪਾਂ ਬਨਾਂਦੇ ਨੀ।
ਹੂੰ ਸਈ ਏ।
ਇੱਕੋ ਈ ਸਬਜ਼ੀ ਜੇ ਸਾਰੇ ਦੇ ਪਸੰਦ ਦੀ ਇੱਕੋ ਈ ਬਨਾ ਲੈਂਨੇ ਆਂ।
ਸਈ ਐ।
ਬਸ ਬੱਚੇ ਤੇ ਹਸਬੈਂਡ ਈ ਥੋੜੇ ਨਖਰੇ ਕਰਦੇ ਐ ਨਈ ਖਾਣਾ ਉਹਨੀ ਖਾਣਾ, ਮੈਂ ਤਾਂ ਸਾਰਾ ਕੁਛ ਈ ਖਾ ਲੈਂਨੀ ਹੁੰਨੇ ਆ ਜੋ ਵੀ ਕੁਛ ਬਣੇ ਘਰ ਚ। ਮੈਂ ਨੀ ਕਰਦੀ। ਹਾਂਜੀ, ਇਹ ਨ੍ਹੀ ਖਾਣਾ ਜਿਹੜੀ ਚੀਜ਼ ਨਈਂ ਵੀ ਪਸੰਦ ਅਸੀਂ ਤਾਂ ਉਹ ਵੀ ਖਾ ਲੈਂਦੇ ਆ ਕੋਈ ਨੀ, ਟਾਈਮ ਪਾਸ ਕਰਨਾ, ਹਾਂਜੀ। ਹਂ।
ਹੋਰ ਦੱਸੋ, ਤੁਸੀਂ ਵੀ ਹਾਊਸ ਵਾਈਫ ਓ ਜਾਂ ਕੰਮ-ਕੁੰਮ ਕਰਦੇ ਨੇ ਕਿਤੇ।
ਹਾਊਸ ਵਾਈਫ ਆਂ ਜੀ। ਪਹਿਲਾਂ ਕਰਦੀ ਹੁੰਦੀ ਸੀ, ਜੋਬ ਕਰਦੀ ਹੁੰਦੀ ਸੀ ਪਹਿਲਾਂ।
ਕਿੱਥੇ?
ਬਸ ਜੀ, ਕੋਰੀਅਰ ਪੈਕਿੰਗ ਦਾ ਕੰਮ ਕਰਦੀ ਹੁੰਦੀ ਸੀ। ਉੱਥੇ ਸੈਲਰੀ ਘੱਟ ਸੀ ਛੱਡ ਤਾ, ਉਹ ਤੋਂ ਬਾਅਦ ਬੈਂਕ ਵਿਚ ਲਗ ਗਈ, ਫੇਰ ਬੈਂਕ ਵਾਲੇ ਨੇ ਮਨਾ ਕਰਤੀ ਕੇ ਜੀ ਮੁੰਡੇ ਦਾ ਰਖਣੇ ਅਸੀਂ, ਫੇਰ ਉਹਦੋਂ ਬਾਅਦ ਆਪਾਂ ਘਰੇ ਈ ਆ ਜੇ ਫੇਰ ਕਿਤੇ ਲੱਗੇ ਈ ਨੀ। ਲੱਗਿਆ ਕਿਤੇ।
ਚਲੋ ਲੱਗ ਜਏਗਾ
ਹਾਂਜੀ, ਤੁਸੀਂ ਦੱਸਦੇਓ ਜੀ ਹੈ ਕਿਤੇ ਨਿਗਾਹ ਚ ਤੇ ਕੋਈ ਨੀ।
ਤੁਹਾਨੂੰ ਦੂਰ ਪੈਨਾ ਤੁਹਾਨੂੰ, ਸਾਡੇ ਏਰੀਏ ਚ ਦੂਰ ਪਏਗਾ ਉਥੇ।
ਅੱਛਾ ਅੱਛਾ ਜੀ, ਹਾਂਜੀ ਹਾਂਜੀ ਤੁਸੀਂ ਦੂਰ ਹੋ ਨਾ।
ਹਾਂਜੀ।
ਅੱਛਾ ਅੱਛਾ, ਠੀਕ ਏ ਜੀ ਠੀਕ ਏ, ਕੋਈ ਨੀ। ਠੀਕ ਏ। ਹੋਰ।
ਬਸ ਵਦੀਆ, ਬੱਚੇ ਵਦਿਆ, ਸਭ ਓਕੇੇ। ਖੇੜਦੇ ਹੋਨੇ ਬਾਹਰ ਗਲੀ ਚ।
ਠੀਕ ਏ ਜੀ।
ਸਾਡੇ ਤਾਂ ਆ ਇੱਕ ਤਾਂ ਗਈ ਹੋਈ ਏ ਜੀ। ਕੁੜੀ ਬਾਹਰ ਉਹ ਮੈਡਮ ਆਉਂਦੇ ਆ ਉਹਦੇ ਨਾਲ ਸਰਵੇ ਸੁਰਵੇ ਕਰਾਣ ਜਾਂਦੀ ਏ। ਚੱਲ ਮੈਂ ਕਿਆ ਕੋਈ ਗੱਲ ਨੀ।
ਤੇ ਦੋ ਛੋਟੇ ਹੈਗੇ ਆ ਉਹ ਸ਼ਰਾਰਤਾ ਕਰੀ ਜਾਂਦੇ ਹੁਨ ਵੀ ਇੱਕ ਦੂਜੇ ਨੂੰ ਮਾਰੀ ਕੁੱਟੀ ਜਾਂਦੇ। ਹਂ। ਬਸ ਏਦਾਂ ਈ ਕਰਦੇ ਰਹਿੰਦੇ ਏ ਤਾਂ ਹਾਂਜੀ।
ਵਦੀਆ ਵਦੀਆ। ਬੱਚੇ ਏਦੇ ਏ ਹੁੰਦੇ ਆ, ਲੜਦੇ ਜਗੜਦੇ ਰਹਿੰਦੇ ਆ।
ਸਾਡੇ ਤਾਂ ਕੁੱਝ ਜ਼ਿਆਦਾ ਈ ਕਰਦੇ ਜੀ। ਏ ਦੋ ਜਿਹੜੇ ਜ਼ਿਆਦਾ ਏ ਜੇ ਜਿਹੜੇ ਦੋ ਛੋਟੇ ਹੈਗੇ ਨਾ ਕੁੜੀ ਮੁੰਡਾ। ਇਹ ਤਾਂ ਜ਼ਿਆਦਾ ਈ ਆਪਸ ਚ ਬੋਹੁਤ ਬੋਲਦੇ ਲੜਦੇ ਇੱਕ ਦੂਜੇ ਦੇ ਬਾਲ ਪੁੱਟਦੇ।
ਤੇ ਹਂ, ਹਂ।
ਕਰਦਾ ਇਹਨਾਂ ਦੇ ਬਸ ਕੁਟਾਪਾ ਚਾੜ ਦਾ ਪਰ ਮੈਂ ਸੋਚਦੀ ਗਰਮੀਆਂ ਚੱਲ ਛੱਡ।
ਸਈ ਏ ।
ਹਂ, ਹਾਂਜੀ।
ਹੂੰ।
ਤੇ ਕਿਦੇ ਲਾਗ-ਲੁੱਗ ਗਈ ਤਾਂ ਆਪੇ ਈ ਲੈ ਕੇ ਜਾਨਾ ਪੈਨਾ ਫੇਰ ਡੋਕਟਰ ਤੇ।
ਹੂੰ ਬਿਲਕੁਲ ਸਈ ਏ। ਹੂੰ, ਬਿਲਕੁਲ-ਬਿਲਕੁਲ। ਜਵਾਕ ਇਵੇਂ ਏ ਲੱਗੇ ਰਹਿੰਦੇ ਆ ਛੇੜਖਾਨੀ ਕਰਨ।
ਹਾਂਜੀ-ਹਾਂਜੀ।
ਹੂੰ।
ਸਾਡੇ ਜਿਹੜਾ ਇੱਕ ਮੁੰਡਾ ਹੈਗਾ ਨਾ ਜੀ
ਹਾਂਜੀ।
ਉ ਉਹਦਾ ਤਾਂ ਕੁਟਾਪਾ ਚੜਦਾ ਈ ਰਹਿੰਦਾ ਚੜਦਾ ਈ ਰਹਿੰਦਾ ਉਹ ਫੇਰ ਵੀ ਨਈ ਹਟਦਾ।
ਜ਼ਿਆਦਾ ਸ਼ਰਾਰਤੀ ੳ ਹੋਨਾ।
ਹਾਂਜੀ, ਬੋਹੁਤ।
ਹੂੰ, ਹੂੰ ਸਈ ਏ। ਤਾਈ ਮਾਰ ਖਾਨਦਾਂ ਹੋਗਾ।
ਹਾਂਜੀ।
ਹੂੰ। ਹੋਰ ਬਸ ਵਦਿਆ ਜੀ, ਘੁੰਮ ਰੇ ਆ ਗਲੀ ਚ ਟਹਿਲ ਰੇ ਆ।
ਅੱਛਾ-ਅੱਛਾ ਠੀਕ ੲ।
ਕਮਰੇ ਚ ਦਰਦ ਸੀਗਾ ਥੋੜਾ ਜਾ ਮੈਂ ਉੱਠ ਕੇ ਬਾਰ ਨੂੰ ਘੁੰਮ ਲਾ।
ਹਾਂਜੀ, ਹਾਂਜੀ ਠੀਕ ਐ।
ਹੂੰ।
ਘੁੰਮਨਾ ਚਾਈਦਾ।
ਹਾਂਜੀ।
ਚਲੋ, ਹੋਰ?
ਬਾਸ ਵਦੀਆ ਜੀ।
ਚਲੋ, ਠੀਕੇ ਜੀ, ਓਕੇ ਜੀ, ਫੇਰ ਕਰਦੇ ਗਾਲ ਐਂ।